ਹਾਂਜੀ ਹਾਂਜੀ ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ ਠੀਕ ਹੋ?
ਹਾਂਜੀ, ਵਧੀਆ ਜੀ।
ਹਾਂ ਹਾਂ, ਹਾਂਜੀ, ਮੈਂ ਵੀ ਵਧੀਆ। ਕੀ ਕਰਦੇ ਸੀ?
ਕੁਝ ਨ੍ਹੀਂ ਬਸ ਖਾਣਾ ਖਾ ਕੇ ਫਰੀ ਹੋਏ ਸੀ।
ਅੱਛਾ ਜੀ।
ਹਾਂਜੀ ਓ, ਬਸ ਜੀ। ਟੀ ਵੀ ਤੇ ਖ਼ਬਰਾਂ ਪੜ੍ਹ ਰਹੇ ਸੀਗੇ, ਬਹੁਤ ਜੋ ਹਾਦਸੇ ਹੋ ਰਹੇ ਅੱਜ ਕੱਲ੍ਹ।
ਅੱਛਾ ਜੀ।
ਹਾਂਜੀ ਹਾਂਜੀ।
ਹੋਰ ਸੁਣਾਓ। ਤਿਉਹਾਰਾਂ ਬਾਰੇ ਸੁਣਾਓ ਤੁਹਾਡਾ ਤਿਉਹ ਤਿਉਹਾਰ ਕਿਹੜਾ ਫੇਵਰਟ ਐ? ਮਨਪਸੰਦ ਦਾ ਤਿਉਹਾਰ ਕਿਹੜਾ ਤੁਹਾਡਾ।
ਹਾਂਜੀ, ਤਿਉਹਾਰ ਤਾਂ ਬਹੁਤ ਸਾਰੇ ਹੁੰਂਦੇ ਆ ਬਟ ਮੇਰਾ ਤਿਉਹਾਰ ਮਨਪਸੰਦ ਦੀਵਾਲੀ ਹੈ।
ਅੱਛਾ ਜੀ।
ਹਾਂਜੀ ਹਾਂਜੀ।
ਹਾਂਜੀ ਸਹੀ ਐ, ਓਹ ਕਿਉ? ਜੋ ਹੋਏਗੀ ਨਾ ਬਈ ਯਾਰ ਫੀਸ
ਹਾਂਜੀ ਇਹ ਤਿਉਹਾਰ ਸਭ ਤੋਂ ਵਧੀਆ ਲੱਗਦਾ ਐ।
ਦੇਖੋਗੇ। ਦੇਖਿਆ ਜਾਵੇ ਵੀ, ਮੇਰਾ ਜਨਮ ਦਿਨ ਵੀ ਦੀਵਾਲੀ ਵਾਲੇ ਦਿਨ ਹੋਇਆ ਸੀ।
ਅੱਛਾ ਜੀ, ਇਹ ਤੇ ਚਲੋ ਬਹੁਤ ਵਧੀਆ ਗੱਲ ਆ ਜੀ।
ਹਾਂਜੀ, ਹਾਂਜੀ ਮੰਮੀ, ਪਾਪਾ ਗੱਲ ਕਰਦੇ ਨੇਂ ਕਿ ਜਦੋਂ ਮੇਰਾ ਜਨਮ ਦਿਨ ਹੋਇਆ ਤੇ ਸਾਰਾ ਸ਼ਹਿਰ
ਹਹ ਇੱਕ ਗੱਲ ਅਗਰ ਦਸ ਮਿੰਟ ਦੀ ਗੱਲ ਛਾਦੀ ਪਈ ਤੇ ਅੱਛਾ ਜੀ। ਜੀ ਥੋੜੇ ਚੱਜ ਨਾਲ ਗੱਲ ਕਰੋ।
ਹਾਂਜੀ, ਬੋਲੋ ਮੈਂ ਕਿਆ ਦੱਸੋ।
ਹਾਂਜੀ ਹਾਂਜੀ ਹੋਰ ਦੱਸੋ।
ਵਧੀਆ ਹੋਰ ਤੁਸੀਂ ਲੋਹੜੀ ਦਾ ਤਿਉਹਾਰ ਕਿੱਦਾਂ ਮਨਾਂਦੇ ਓ।
ਲੋਹੜੀ ਦਾ ਤਿਉਹਾਰ ਤਾਂ ਬਹੁਤ ਵਧੀਆ ਮਨਾਣੇ ਆਂ। ਪਰ ਦੇਖੋ ਜੋ ਕਿ ਮੁਹੱਲੇ ਵਿੱਚ ਜੋ ਲੋਕ ਹੁੰਦੇ ਨੇਂ ਉਹ ਸਾਰੇ ਇਕੱਠੇ ਹੋ ਕੇ ਇੱਕ ਜਗ੍ਹਾ ਤੇ ਲੋਹੜੀ ਬਾਲਦੇ ਨੇਂ। ਅਸੀਂ ਤੋ ਫਿਰ ਰਲ ਮਿਲ ਕੇ ਉਹ ਹੁੰਦੀਆਂ ਜੋ ਕਿ ਮੂੰਗਫਲੀਆਂ ਉਹ ਖਾਂਣੇ ਆਂ।
ਅੱਛਾ ਜੀ।
ਹਾਂਜੀ ਤੁਹਾਡੇ ਕਿੱਦਾਂ ਬੋਲਦੇ ਨੇਂ ਓਧੱਰ।
ਸਾਡੇ ਇੱਥੇ ਵੀ ਏਦਾਂ ਦਾਪਕ ਆਪਣੇ ਘਰਿਆਂ ਚ ਅੱਗੇ ਮੱਥਾ ਟੇਕਦੇ ਨੇ ਹਨਾ ਉਹਨਾਂ ਨੂੰ ਵ ਕਰਕੇ ਮੱਥਾ ਟੇਕਦੇ ਨਹੀਂ ਫਿਰ ਰਲ ਮਿਲ ਕੇ ਖਾਂਦੇ ਪੀਂਦੇ ਆ। ਨਾਚੇ ਦੇ ਟੱਪਦੇ ਆ ਹਾਂਜੀ।
ਅੱਛਾ ਜੀ।
ਹਾਂਜੀ।
ਤੇ ਹੋਰ ਦੱਸੋ।
ਮੇਰਾ ਫੇਵਰ, ਮੇਰਾ ਮਨਪਸੰਦ ਤਿਉਹਾਰ, ਰੱਖੜੀ ਆ।
ਹਾਂਜੀ।
ਵੈਸੇ ਸਾਰੇ ਤਿਉਹਾਰ ਮਨਪਸੰਦ ਦੇ ਹੀ ਹੁੰਦੇ ਆ, ਬਟ ਰੱਖੜ ਥੋੜ੍ਹਾ ਜ਼ਿਆਦਾ ਵਧੀਆ ਲੱਗਦਾ ਮੈਨੂੰ।
ਹਾਂਜੀ ਹਾਂਜੀ, ਸਾਰੇ ਤਿਉਹਾਰ ਵਧੀਆ ਹੁੰਦੇ ਨੇਂ।
ਹਾਂਜੀ।
ਹਾਂਜੀ।
ਹਰ ਇੱਕ ਤਿਉਹਾਰ ਦੀ ਵੱਖਰੀ ਪਹਿਚਾਣ ਆ।
ਹਾਂਜੀ ਹਾਂਜੀ ਉਹ ਅਲੱਗ ਅਲੱਗ ਪਹਿਚਾਣ ਕਰਕੇ ਉਹ ਦਰਸਾਉਂਦੇ ਨੇ। ਜਿਵੇਂ ਕੇ। ਇਹ ਰਿਸ਼ਤਾ ਜੋ ਭੈਣ ਭਰਾਵਾਂ ਦਾ ਹੁੰਦਾ ਹੈ। ਉਹ ਰੱਖੜੀ ਵਾਲਾ ਹੁੰਦਾ ਜੋ ਕੇ। ਜੋ ਬਸ ਦੀਵਾਲੀ ਦੇ ਲੋਕ ਪਟਾਕੇ ਵਗੈਰਾ। ਚਲਾਉਂਦੇ ਆ ਧਿਆਨ ਨਾਲ ਚਲਾਉਣੇ ਚਾਹੀਦੇ ਆ ਕਈ ਤਾਂ। ਕਈਆਂ ਦੇ ਤਾਂ ਹੱਥ ਵੀ ਸੜ ਜਾਂਦੇ ਨੇ।
ਹਾਂਜੀ ਇਹ ਤਾਂ ਹੈ। ਧਿਆਨ ਨਾਲ ਚਲਾਉਣੇ ਚਾਹੀਦਾ ਹੈ। ਪਹਿਲੀ ਗੱਲ ਤਾਂ ਪਟਾਕੇ ਚਲਾਉਣੇ ਨੀ ਚਾਹੀਦੇ।
ਹਾਂਜੀ ਹਾਂਜੀ ਉਹ ਕਹਿੰਦੇ ਨੇ ਜਿਵੇਂ ਕਿ ਬੱਚਿਆਂ ਨੂੰ ਸਕੂਲਾਂ 'ਚ ਵੀ ਦੱਸਿਆ। ਦੱਸਿਆ ਜਾਂਦਾ ਹੈ। ਗਰੀਨ ਦਿਵਾਲੀ ਮਨਾਉਣੀ ਚਾਹੀਦੀ ਆ।
ਹਾਂਜੀ ਇਹ ਤਾਂ ਹੈ।
ਹਾਂਜੀ ਹਾਂਜੀ।
ਜਿਹੜੇ ਕਹੀ ਸੇਫ ਦੀਵਾਲੀ ਮਨਾਓ ਮਤਲਬ ਕਿਸੇ ਨੂੰ। ਹਾਂ ਫਿਰ ਇਫੈਕਟ ਨਾ ਹੋਵੇ ਉਹਨੂੰ। ਮਸਾਲੇ ਵਗੈਰਾ ਹੁੰਦੇ ਆ ਪਟਾਕੀਆਂ ਵਗੈਰਾ 'ਚ ਸਿਹਤ ਲਈ ਹਾਨੀਕਾਰਕ ਹੁੰਦੀ ਹੈ ਨਾ।
ਹਾਂਜੀ ਹਾਂਜੀ ਬਹੁਤ ਸਾਰੇ ਲੋਕਾਂ ਦੀ ਜੋ ਕਿ ਜਾਨ ਵੀ ਚਲੀ ਜਾਂਦੀ ਹੈ।
ਹਾਂਜੀ ਇਹ ਤਾਂ ਹੈ ਹੋਰ ਜਿੱਦਾਂ ਬਸੰਤ ਪੰਚ ਦਾ ਤਿਉਹਾਰ ਹੈ ਇਹ ਵੀ ਬੜੀ ਧੂਮ ਧਾਮ ਨਾਲ ਮੁੰਡਿਆਂ ਦਾ ਮਨਪਸੰਦ ਦਾ ਤਿਉਹਾਰ ਹੁੰਦਾ ਜ਼ਿਆਦਾਤਰ। ਪਤੰਗ ਪਤੰਗ ਚੜਾਉਂਦੇ ਆ ਜੀ ਇਹ ਰਲ ਮਿਲ ਕੇ ਕੋਠੇ ਤੇ ਡਿੱਕ ਲਾਏ ਹੁੰਦੇ।
ਹਾਂਜੀ ਇਹਦੇ ਚ ਵੀ ਬਹੁਤ ਹੀ ਜੋ ਕਿ ਨੁਕਸਾਨ ਹੁੰਦਾ ਹੈ।
ਹਾਂਜੀ ਹਾਂਜੀ ਜਿਹੜੀਆਂ ਡੋਰਾਂ ਹੁੰਦੀਆਂ ਮਾੜੇ ਚਾਈਨਾ ਕਈ ਹੁੰਦੀਆਂ ਨੇ। ਜਿੰਨਾ ਹੱਥ ਚ ਚੀਰੇ ਚੁਰੀ ਲੱਗ ਜਾਂਦੀ ਹਾਂਜੀ ਮੈਂ ਵੀ
ਪਿਛਲੀ ਵਾਰ ਦੀ ਗੱਲ ਹੈ। ਕਿ ਬਹੁਤ ਸਾਰੇ ਲੋਕਾਂ ਦੀ ਜਾਨ ਚਲੀ ਗਈ ਹੈ।
ਹਾਂਜੀ ਹਾਂਜੀ ਕਈਆਂ ਦੇ ਹੱਥ ਬਹੁਤ ਖ਼ਰਾਬ ਹੋ ਜਾਂਦੇ ਹੈ। ਮੈਂ ਵੀ ਸੁਣਿਆ ਦੇਖਿਆ ਹੈ।
ਹਾਂਜੀ ਹਾਂਜੀ ਕਈਆਂ ਦੇ ਤਾਂ ਗਲ਼ ਵੀ ਵੱਢੇ ਜਾਂਦੇ ਨੇ ਸਾਰੇ ਸਾਰੇ ਜਦੋਂ ਕਿ ਆਪਾਂ। ਮੋਟਰਸਾਈਕਲ ਤੇ ਜਾਂ ਕੋਈ ਹੋਰ ਵਹੀਕਲ ਤੇ ਜਾਂਦੇ ਹਾਂ। ਸੜਕਾਂ ਤੇ। ਉਸ ਤਰ੍ਹਾਂ ਕਈ ਡੋਰਾਂ ਵਿੱਛੀਆਂ ਪਈਆਂ ਹੁੰਦੀਆਂ ਹੈ। ਜੋ ਪਤੰਗ ਕੱਟ ਕੇ ਜਾ ਰਹੀ ਹੁੰਦੀ ਹੈ।
ਹਾਂਜੀ ਕਈਆਂ ਦੇ ਕਈਆਂ ਦੇ ਪੈਰਾਂ 'ਚ। ਅਹ ਫਸ ਜਾਂਦਾ ਵਾ ਵੀ ਉਦੋਂ ਵੀ ਕੋਈ ਨਾ ਕੋਈ ਡਿੱਗ ਜਾਂਦਾ ਵਾ ਇਹ ਤਾਂ ਸਾਡੇ ਨਾਲ ਵੀ ਹੁੰਦਾ ਵੈਸੇ। ਕਈ ਵਾਰੀ ਪੈਰਾਂ 'ਚ ਫਸ ਜਾਂਦੀ ਆ ਨਾ ਡੋਰ ਤੇ ਮੈਂ ਵੀ ਕਿੰਨੀ ਵਾਰੀ ਡਿੱਗੀ ਆਂ। ਹਾਂਜੀ ਇਹ ਵੀ ਮਤਲਬ। ਉਹ ਉਂਝ ਉਹਦਾ ਬਸੰਤ ਪੰਚਮੀ ਮੁੰਡਿਆਂ ਦਾ ਮੰਨਿਆ ਮਨਪਸੰਦ ਤਿਉਹਾਰ ਹੈ। ਪਰ ਡੋਰਾਂ ਵਗੈਰਾ ਸਹੀ ਹਿਸਾਬ ਨਾਲ ਹੋਣੀਆਂ ਚਾਹੀਦੀਆਂ ਮੈਂ।
ਹਾਂਜੀ ਹਾਂਜੀ ਇਹ ਤਿਉਹਾਰ ਜੋ ਹੁੰਦੇ ਆ ਜੇ। ਕਈ ਇਹਨਾਂ ਵਿੱਚੋਂ ਨੁਕਸਾਨ ਦਾਇਕ ਵੀ ਹੁੰਦੇ ਨੇ ਜਿਵੇਂ ਦੀਵਾਲੀ ਹੋ ਗਿਆ ਹੈ। ਜਾਂ ਬਸੰਤ। ਪੰਚਮੀ ਹੋ ਗਿਆ ਤੇ ਹੋਰ ਵੀ ਕਈ ਨੇ ਜਿਵੇਂ ਰੰਗ ਲਗਾ ਲੋ। ਜਿਵੇਂ ਰੰਗ 'ਚ ਵੀ ਬਹੁਤ ਕੈਮੀਕਲ ਮਿਲੇ ਹੁੰਦੇ ਨੇ ਉਹ ਵੀ ਆਪਣੇ ਜੋ ਕਿ।
ਸਕਿੰਨ ਖਰਾਬ ਕਰਦੇ ਆ ਹਾਂਜੀ ਹਾਂਜੀ। ਸਕਿੰਨ ਵੀ ਖ਼ਰਾਬ ਕਰਦੀ, ਫਿਰ ਅਲਰਜੀ ਹੋ ਜਾਂਦੀ ਹੈ, ਕਈਆਂ ਨੂੰ। ਇਹ ਤਾਂ, ਮੇਰੀ ਸਕਿੰਨ ਏਦਾਂ ਬਹੁਤ ਜ਼ਿਆਦਾ ਸੈਂਸੀਟੀਵ ਆ। ਹਾਂਜੀ, ਮੇਰੀ ਸਕਿੰਨ ਜਿਦਾਂ ਹੋਲੀ ਹੈ, ਮੈਂ ਹੋਲੀ ਬਹੁਤ ਘੱਟ ਖੇਲਦੀ ਆ ਬਿਕੋਜ ਜਿਹੜੇ ਉਹਦੇ ਰੰਗ ਨਾ ਮੇਰੇ। ਕਹਿੰਦੇ ਬਹੁਤ ਹੀ ਹਾਮਫੁਲ ਇਫੈਕਟ ਕਰਦੇ ਆ। ਮੇਰੇ ਮੂੰਹ ਤੇ ਨਾ ਉਹ ਹੋ ਜਾਂਦੇ ਆ ਅਲਰਜੀ ਹੋ ਜਾਂਦੀ ਹੈ। ਕਿੰਨੇ ਕਿੰਨੇ ਦਿਨ ਤੱਕ ਮੇਰਾ ਮੂੰਹ ਠੀਕ। ਨਹੀਂ ਹੁੰਦਾ ਜੀ। ਮਤਲਬ ਇਹ ਨਹੀਂ ਖੇਡਦੀ ਮੈਂ। ਹੋਲੀ।
ਹਾਂਜੀ ਪਹਿਲਾਂ ਦੇਖੋਗੇ।
ਉਦਾਂ ਇੱਕ ਦੂਜੇ ਦੇ ਪਾਣੀ ਵਗੈਰਾ। ਪਾ ਦੀਈਦਾ ਵਾ ਗੁਬਾਰੇ ਵਗੈਰਾ ਫੋੜਦੀ ਦੇ ਜਿਸ ਇੰਨਾ ਮਾੜਾ ਜਿਹਾ ਟਿੱਕਾ ਲਾ ਕੇ। ਤਾ ਮਾੜਾ ਜਿਹਾ ਗੱਲਾਂ ਤੇ ਲਾ ਤਾ।
ਅੱਜ-ਕੱਲ, ਅੱਜ-ਕੱਲ ਤਾਂ ਦੇਖੋ ਜੀ। ਟਿੱਕਾ ਵਗੈਰਾ ਲਾਉਣ ਦੀ ਗੱਲ ਮੁੱਕੀ ਆ, ਉਹ ਇੰਨੇ ਕੈਮੀਕਲ ਮਿਲੇ ਹੁੰਦੇ ਆ, ਤੇ ਜੋ, ਕਿ ਉਹ ਆਪਣੀ ਸਕਿੰਨ ਨੂੰ ਬਹੁਤ ਜ਼ਿਆਦਾ ਖ਼ਰਾਬ ਕਰਦੇ ਨੇ। ਪਹਿਲਾਂ ਵਾਲੇ ਕਲਰ ਵਧੀਆ ਹੁੰਦੇ ਸੀਗੇ, ਕੱਚੇ ਹੁੰਦੇ ਸੀਗੇ, ਅੱਜ-ਕੱਲ੍ਹ ਕੈਮੀਕਲ ਬਹੁਤ ਮਿਲ ਚੁੱਕੇ ਨੇ।
ਹਾਂਜੀ, ਏ, ਤੇ, ਹੋਈ। ਚ
ਹੋਰ, ਦੱਸੋ?
ਹੋਰ, ਵਿਸਾਖੀ ਦਾ ਤਿਉਹਾਰ ਆ, ਇਹ ਵੀ ਕਿਸਾਨਾਂ, ਇਹ ਤਾਂ ਕਿਸਾਨਾਂ ਦਾ ਮਨਪਸੰਦ ਦਾ ਤਿਉਹਾਰ ਹੈ।
ਹਾਂਜੀ, ਹਾਂਜੀ ਉਸ ਦਿਨ ਬਹੁਤ ਕਿਸਾਨ ਕਿਸਾਨ ਖੁਸ਼ ਹੁੰਦੇ ਨੇ ਕਿ, ਉਹਨਾਂ ਦੀ ਕਣਕ ਦੀ ਵਾਡੀ ਹੁੰਦੀ ਆ।
ਹਾਂਜੀ, ਇਹ ਤਾਂ ਹੈ।
ਹਾਂਜੀ, ਦਾਣੇ ਉਹ, ਘਰ ਵਿੱਚ ਲਿਆਉਂਦੇ ਆ ਆਪਣੇ।
ਹਾਂਜੀ।
ਉਸ ਦਿਨ ਵੀ ਬਹੁਤ ਸਾਰੇ ਮੇਲੇ ਲੱਗਦੇ ਨੇ।
ਹਾਂਜੀ-ਹਾਂਜੀ ਇਹ ਤਾ ਹੈ, ਲੱਗਦੇ ਤਾਂ ਹੈਗੇ ਆ ਜੀ।
ਹਾਂਜੀ। ਬਹੁਤ ਲੋਕ ਜਾਂਦੇ ਨੇ, ਬੱਚਿਆਂ ਨਾਲ।
ਬਹੁਤ ਰੌਣਕ-ਮੇਲਾ ਲੱਗਿਆ ਹੁੰਦਾ।
ਹਾਂਜੀ।
ਹਾਂਜੀ, ਮੈਂ ਕਿਹਾ ਬਹੁਤ ਰੋਣਕ ਮੇਲੇ ਲੱਗੇ ਹੁੰਦੇ ਮੇਲਿਆਂ'ਚ
ਹਾਂਜੀ, ਕੀ ਕਿਆ?
ਹਾਂਜੀ, ਮੈਂ ਕਿਹਾ ਬਹੁਤ ਰੌਣਕ-ਮੇਲਾ ਲੱਗਾ ਹੁੰਦਾ ਮੇਲਿਆਂ
ਹਾਂਜੀ, ਹਾਂਜੀ ਬਹੁਤ ਜ਼ਿਆਦੇ ਭੀੜ ਹੁੰਦੀ ਹੈ। ਪੈੜ, ਰੱਖ, ਪੈੜ, ਪੈਰ ਰੱਖਣ ਨੂੰ ਵੀ ਨੀ ਥਾਂ ਹੁੰਦੀ।
ਹਾਂਜੀ, ਇਹ ਤਾਂ ਹੈ, ਤਿਉਹਾਰ ਵੈਸੇ ਬਹੁਤ ਕੁਛ ਸਾਨੂੰ ਸਿਖਾਉਂਦੇ ਐ, ਇਕੱਠ ਹੁੰਦਾ ਵ ਖੁਸ਼ੀਆਂ ਵੀ ਆਉਂਦੀਆਂ ਵਾ, ਖੁਸ਼ੀਆਂ ਦਾ ਪ੍ਰਤੀਕ ਹੀ ਹੈ। ਤਿਉਹਾਰ ਜਿਦਾ ਇੰਗਲਿਸ਼'ਚ ਕੋਈ ਕਹਿੰਦੇ ਆ, ਫੈਸਟੀਵਲ ਇਜ ਦ ਫੁੱਲ ਆਫ ਕਲਰਸ ਕਹਾਵਤ ਹੈ ਨਾ, ਇੱਕ ਜੀ
ਜੀ ਹਾਂਜੀ ਦੇਖੋ ਕਿ ਜਿਵੇਂ ਕਿ, ਲੋਹੜੀ 'ਤੇ ਬੱਚੇ ਦੀ ਜੋ ਕਿ, ਬਹੁਤ ਖੁਸ਼ੀ ਮਨਾਈ ਜਾਂਦੀ ਹੈ।
ਹਾਂਜੀ, ਫਿਰ ਜਿੱਦਾਂ ਆਪਣਾ, ਦੁਸ਼ਹਿਰਾ ਆਉਂਦਾ।
ਹਾਂਜੀ, ਹਾਂਜੀ ਉਹ, ਪੁਤਲੇ ਸਾੜੇ ਜਾਂਦੇ ਨੇ।
ਹਾਂਜੀ। ਸ਼ਹਿਰ 'ਚ ਝਾਕੀਆਂ ਵਗੈਰਾ ਚੜਦੀਆਂ, ਰਾਮਲੀਲਾ ਵਗੈਰਾ ਹਨਾ। ਹੁੰਦੀਆਂ ਵ ਬੜਾ ਵਧੀਆ ਮਾਹੌਲ ਬਣਿਆ ਹੁੰਦਾ ਵੇਚਾਰੇ ਵੇਖਣ ਜਾਂਦੇ ਆ ਚਾਅ ਕਰਦੀ ਆ।
ਹਾਂਜੀ-ਹਾਂਜੀ ਪਹਿਲਾਂ ਬੱਚੇ ਜੋ ਕਿ ਕਰਦੇ ਨੇ ਪਹਿਲਾਂ ਜੋ ਪਰਾਲੀ ਕੱਠੀ ਕਰਦੇ ਨੇ ਜਾਂ ਕੋਈ ਹੋਰ ਪਟਾਕੇ ਉਹਦੇ ਵਿੱਚ ਪਾ ਕੇ ਰਾਵਣ ਨੂੰ ਤਿਆਰ ਕਰਦੇ ਨੇ। ਉਹਦੇ ਦਸ ਮੂੰਹ ਲਾਂਦੇ ਨੇ, ਜੋ ਵੇ ਬਹੁਤ ਸਾਰਾ ਇਕੱ ਇਕੱਠ ਕਰਕੇ, ਉਹਨੂੰ ਸਾੜਦੇ ਨੇ ਰਾਮਲੀਲਾ ਦਿਖਾਉਂਦੇ ਨੇ। ਅੱਜ-ਕੱਲ ਬੱਚੇ ਬਹੁਤ ਕੁਝ ਕਰਦੇ ਨੇ, ਹਾਂਜੀ-ਹਾਂਜੀ।
ਉਦੋਂ ਵੀ, ਬਹੁਤ ਵੱਡਾ ਮੇਲਾ ਲੱਗਦਾ ਵਾ।
ਹਾਂਜੀ, ਹਾਂਜੀ, ਬਹੁਤ ਦੇਖੋਗੇ, ਅਲੱਗ-ਅਲੱਗ ਸ਼ਹਿਰ ਤਾ ਵਿੱਚ, ਅਲੱਗ-ਅਲੱਗ ਪਿੰਡਾਂ ਵਿੱਚ, ਇਹ ਹਰੇਕ ਹਾਂਜੀ, ਹਾਂਜੀ ਇਹ ਹੁੰਦਾ ਹੀ ਹੁੰਦਾ ਤੇ, ਬਹੁਤ ਸਾਰੀ ਭੀੜ ਲੱਗੀ ਹੁੰਦੀ ਆ। ਪਿਛਲੀ ਵਾਰੀ ਗੱਲ ਕਰੀਏ ਤਾਂ ਬਹੁਤ ਸਾਰੇ ਲੋਕਾਂ ਦੀ ਜਾਣ ਵੀ ਚਲੀ ਗਈ ਸੀ, ਉਹ ਟ੍ਰੇਨ ਕੋਲੇ ਅੱਗ ਲੱਗ ਗਈ ਸੀ।
ਹਾਂਜੀ, ਹਾਂਜੀ ਇਹ ਤਾ ਹੈ, ਹਾਂਜੀ, ਸੁਣਿਆ ਸੀ ਜੀ।
ਹਾਂਜੀ।
ਸੋਚ ਸਮਝ ਕੇ ਥੋੜ੍ਹਾ ਦੇਖਣਾ ਵੀ ਚਾਹੀਦਾ ਹੈ ਜੀ ਆਪਣੇ ਆਪ ਤੇ ਵੀ ਥੋੜ੍ਹਾ ਕਾਬੂ ਰੱਖਣਾ ਚਾਹੀਦਾ ਜਿਵੇਂ ਸਾਰੇ ਕਹਦੇ ਆ ਵੀ ਸਰਕਾਰਾਂ ਮਾੜੀਆਂ ਹਰੇਕ ਚੀਜ਼ ਸਾਨੂੰ ਸਰਕਾਰ ਨੀ ਕਹਿੰਦੀ ਵੀ ਕਰੋ। ਅਸੀਂ ਆਪ ਵੀ ਗਲਤ ਹੁਣੇ ਆ।
ਹ ਚਲੋ ਜੀ ਆਪਾਂ ਤਾਂ ਸਰਕਾਰ ਨੂੰ ਵੀ ਬੇਨਤੀ ਕਰਦੇ ਹਾਂ ਕਿ ਵਧੀਆ ਮਤਲਬ ਪਟਾਕੇ ਜੋ ਹੁੰਦੇ ਆ ਛੋਟੇ ਹੋਣੇ ਚਾਹੀਦੇ ਜਾਦਾ ਵੱਡੇ ਬੱਚੇ ਨੁਕਸਾਨ ਹੋ ਜਾਂਦਾ ਹਾਂਜੀ-ਹਾਂਜੀ। ਜੋ ਚੈਣਾ, ਚੈਣਾ ਜੋ ਡੋਰ ਹੁੰਦੀ ਹੈ ਜੀ ਉਹ ਵੀ ਬੈਂਡ ਕਰਨੀ ਚਾਹੀਦੀ ਆ।
ਹਾਂ ਜੀ ਜੋ ਚੀਜ਼ਾਂ ਨੁਕਸਾਨ ਦਿੰਦਿਆਂ ਉਹ ਸਭ ਬੈਡ ਹੋਣਾ ਚਾਹੀਦਾ। ਬਾਕੀ ਤਿਉਹਾਰ ਤਾਂ ਤਿਉਹਾਰਾਂ ਦਾ ਤਾਂ ਚਲੋ ਤਿਉਹਾਰ ਤਾਂ ਹੈ ਹੀ ਚੰਗੇ ਆ ਖੁਸ਼ੀ ਆ ਲਿਆਉਂਦੇ ਆ ਸਭ ਨੂੰ ਇੱਕ ਮੁੱਠ ਜੌ ਦੇ ਆ ਹਨਾ, ਇਸ ਲਈ ਤਿਉਹਾਰ ਤਾਂ ਬਹੁਤ ਵਧੀਆ ਚੀਜ਼ ਹੈ। ਤੇ ਵਧੀਆ ਹੈ ਰੱਬ ਸਭ ਨੂੰ ਖੁਸ਼ੀ ਖੁਸ਼ੀਆਂ ਨਾਲ ਹੀ ਤਿਉਹਾਰ ਦਿਖਾਉਣ ਖੁਸ਼ੀਆਂ ਦੀ ਚੀਜ਼ ਹੈ ਖੁਸ਼ੀਆਂ ਨਾਲ ਹੀ ਆਵੇ।
ਹਾਂਜੀ, ਹਾਂਜੀ ਇਹ ਤਾਂ ਹੈ।
ਚਲੋ ਠੀਕ ਹੈ ਜੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਜੀ।
ਹਾਂਜੀ।
ਠੀਕ ਹੈ ਜੀ ਸਸ ਸ੍ਰੀ ਕਾਲ।
ਹਾਂਜੀ-ਹਾਂਜੀ ਸਸ ਸ੍ਰੀ ਕਾਲ ਓਕੇ ਜੀ।